ਹੈਲੋ ਬੜੀ ਮੁਸ਼ਕਿਲ ਨਾਲ ਲੱਗਦਾ ਦੀਦੀ ਫੋਨ
ਲੈਣਾ-ਲੈਣਾ ਬਿਜ਼ੀ ਹੁੰਦੀਆਂ ਨੇ ਤ ਮੈਂ ਫਿਰ ਨਾ ਉਹਨੂੰ ਆਪਣੀ ਸਹੇਲੀ ਨੂੰ ਮਿਲਾਆ ਫੇਰ ਮੈਂ ਕੱਟ ਦਿੱਤਾ ਮੈਂ ਕਿਹਾ ਮੈਂ ਕਰਨੀ ਆ ਦੁਬਾਰੇ ਉਹਨੇ ਨਾ ਇੱਕ ਭੇਜਿਆ ਉਹ ਔਪਸ਼ਨ ਜਿਹਾ ਭੇਜਿਆ ਉਹ ਜੀਹੜਾ ਤੁਸੀਂ ਨਹੀਂ ਭੇਜਿਆ ਗਾਣੇ ਵਾਲਾ
ਹਾਂਜੀ-ਹਾਂਜੀ
ਮੈਂ ਉਹਨੂੰ ਪੁੱਛਣ ਲੱਗੀ ਸਰ ਮੈਂ ਕੀ ਹਿਸਾਬ ਕਿਤਾਬ ਇਹਦਾ
ਤੇ ਗਾਣਿਆਂ ਦਾ ਵਾ ਇੱਕ ਹੈਗਾ ਵਾ ਆਪਣਾ ਵੀਡੀਓ-ਵੀਡੀਓ ਦਾ ਹੀ ਦੇਖਣ ਦਾ ਹੀ
ਵੀਡੀਓ ਵੇਖਣ ਦਾ ਸਗੋਂ ਗਾਣਾ ਸੁਣਨ ਦਾ ਠੀਕ ਨੀ ਬੰਦਾ ਸੁਣੀਏ
ਮੈਂ ਦੱਸਦੀ ਤੁਹਾਨੂੰ ਮੈਂ ਦੱਸਦੀ ਆਾਂ ਵੀਡੀਓ ਦੇਖਣ ਦਾ ਤਾਂ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਕਰਕੇ ਛੱਡਿਆ ਹੋਇਆ ਵਾ
ਅੱਛਾ
ਤੇ ਪੇਮੈਂਟ ਆਈ ਸੀਗੀ
ਅੱਛਾ
ਹਾਂਜੀ ਪਤਾ ਨੀ ਗਿਆ ਕਿੰਨੀਆਂ ਵੀਡੀਓ ਵੇਖਣ ਹੁੰਦੀਆਂ ਸੀਗੀਆਂ ਇਹਨਾਂ ਦੀਆਂ ਕਿੰਨੀਆਂ ਵੀਡੀਓ ਵੇਖਣੀਆਂ ਛੇ ਕਿ ਪੰਜ ਇਹਨਾਂ ਦੀਆਂ ਮੰਗੂ ਕੇ ਵੀਡੀਓ ਕਿੰਨੀਆਂ ਕਹਿੰਦੇ ਅਸੀਂ ਵੇਖਣੀਆਂ ਵਾ ਭੁੱਲ ਗਈ ਵਾ ਛੇ ਵੀਡੀਓ ਦੇਖਣ ਦਿੰਦੀ ਸੀਗੀਆਂ ਤੇ ਵੀਹ ਰੁਪਈਏ ਇੱਕ ਵੀਡੀਓ ਦਿੰਦੇ ਸੀਗੇ ਪੰਜਾਹ ਹੋ ਗਏ ਸੀ ਹੋ ਹਾਂਜੀ ਪਤਾ ਨੀ ਕਿੱਦਾਂ ਤੇ ਉਹ ਉਹੀ ਜਿੱਦਰ ਆ ਆਪ ਵੇਖਦੇ ਇੰਸਟਾਗ੍ਰਾਮ ਦੀਆਂ
ਅੱਛਾ ਅੱਛਾ
ਪਿੱਛੋਂ ਕੋਈ ਕੁ ਕੁਛ ਸਿਖਾ ਰਿਹਾ ਵਾ ਜਾਂ ਕੋਈ ਖੇਡੀ ਜਾਂਦਾ ਕੋਈ ਹੁੰਦੀਆਂ ਬਾਹਰਲੀਆਂਈਆਂ ਸਾਰੀਆਂ
ਹਾਂ
ਬਾਹਰਲੀਆਂ ਬੁਰਲੀਆਂ ਹੀ ਉੱਧਰਲੇ ਫਿਰਵਾ ਦੀਆਂ ਵੀਡੀਓ ਜਾਨ ਫਰ ਚਲਾਉਣ ਦੇ ਮਾਰੇ
ਆਹੋ ਤੇ ਉਚ ਵੀ ਉਚ ਵੀ ਤੇ ਆਪਾਂ ਵੀਡੀਓ ਵਹਿੰਦੇ ਹੀ ਰਹਿੰਦੇ ਹਾਂ ਦਿਮਾਗ਼ਰਾਬ ਕਰਦੇ ਰਹਿੰਦੇ ਹਾਂ
ਅਤੇ ਮੈਂ ਤਾਂ ਦੀਦੀ ਜ਼ਿਆਦਾ ਨਹੀਂ ਤਾਂ ਪਤਾ ਨਹੀਂ ਵੀਹ ਰੁਪਈਏ ਵੀਡੀਓ ਸੀ ਪਤਾ ਨਹੀਂ ਮੈਨੂੰ ਯਾਦ ਨਹੀਂ ਆਉਂਦਾ ਪਏ ਇੰਨੇ ਕੁ ਤੇ ਪਤਾ ਚੌਦਾਂ ਰੁਪਏ ਵਿੜਓ ਸੀ ਤੇ ਉਹ ਤਾਂ ਸਾਰਿਆਂ ਨੇ ਮੈਂ ਪਹਿਲੀਆਂ ਚ ਵਿੱਚ ਦੀਦੀ ਕੋਲੋਂ ਚਲੋ ਭਾਬੀ ਕੋਲ ਚਲੀ ਗਈ ਬ ਕਹਿੰਦੀ ਦੀਦੀ ਗੱਲ ਸੁਣ ਕੇ ਜਾਈਓ ਤੇ ਮੈਂ ਤਾਂ ਚੌਦਾਂ ਸੌ ਇੱਕ ਵਾਰੀ ਕਢਾਇਆ ਸੀ ਯਾਰ ਇੱਕ ਵਾਰੀ ਕਟ ਸਾਰੇ ਕੱਟ ਕਿੱਥੇ ਕਰੀ ਜਾਣਗੇਦੇ ਬਾਅਦ ਚ ਬਾਅਦ ਵਿੱਚ ਕਢਾਵਾਂਗੇ ਵਿੱਚੋਂ ਦੇ ਵਿਡਰੋ ਕਰਾਂਗੇ ਵਿਡਰੋ ਕੀ ਉ ਨ ਹੈ ਬੰਦ ਹੋ ਗਿਆ ਕਿ ਕੀ ਚੱਕਰ
ਆਹੋ ਠੀਕ ਨਾਲੋਂ ਨਾਲ ਆਪਣਾ ਖਰਚ ਲੋੋ ਪੈਸੇ
ਹਾਂਜੀ ਤੇ ਉਹ ਤਾਂ ਫੇਿਰ ਮੈਂ ਤਾਂ ਹੀ ਮੈਂ ਕਿਹਾ ਦੀਦੀ ਨੂੰ ਪੁੱਛਦੀ ਹਾਂ ਬੇਟਿਆਂ ਨੂੰ ਪੁੱਛਣਗੇ ਕਿਉਂਕਿ ਉਹ ਚਲੋ ਸੋਸ਼ਲ ਮੀਡੀਆ ' ਬੱਚਿਆਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ
ਉਹ ਨਾ ਮੇਰੀ ਸਹੇਲੀ ਦਾ ਉਹ ਮੈਂ ਹੁਣ ਫੋਨ ਕੀਤਾ ਤਾਂ ਅਸੀਂ ਤਾਂ ਤੂੰ ਮ ਤੁਹਾਡਾ ਮੈਸੇਜ ਆ ਗਿਆ ਮੈਂ ਪੜ੍ਹ ਲਿਆ ਛੇਤੀ ਛੇਤੀ ਮੈਂ ਫਿਰ ਉਹਨਾਂ ਦੀ ਕੋਲ ਕੱਟ ਕੇ ਮੈਂ ਤੁਹਾਡੀ ਫੜ ਲਈ ਮੈਂ ਕਿਹਾ ਉਹ ਤੇ ਫੇਰ ਕਰ ਲਾਂਗੇ
ਹਮ ਹਮ ਹਮ ਹਮ ਇਹ ਇਹ ਲ ਲੱਗਦੀ ਨੀ ਪਈ ਸੀਗੀ ਤੇ ਫਿਰ ਮੈਂ ਨਾਲ ਲੱਗੀ ਲੱਗੀ ਕੋਹਲ ਸੀ ਕਰਤਾ ਤੇ ਕੁੱਝ ਦੱਸਿਆ ਫਿਰ ਉਹਨੇ
ਅਜੇ ਗੱਲ ਹੀ ਨੀ ਹੋਈ ਹੈਲੋਈ ਹੋਈ ਬਸ ਮੈਂ ਕਰਦੀ ਹ ਬਾਵਾਜ਼ ਚ
ਤੁਸੀਂ ਬੇਟੇ ਨੂੰ ਪੁੱਛੀ ਹੋ ਸਕਦੀ ਵੱਡੇ ਬੇਟੇ ਨੂੰ
ਆਨ ਕੁਛਣ
ਉਹਨੂੰ ਕ ਤੁਸੀਂ ਸਰਸੁਰ ਚ ਮਾਰ ਵੀ ਗੱਲ ਕਿੱਦਾਂ ਵਾ ਕਿੱਦਾਂ ਨਹੀਂ ਤੇ ਕੀ ਅਕਾਊਂਟ ਨੰਬਰ ਕਿਹੜਾ ਲਾਉਣਾ ਕਿਹੜਾ ਨਹੀਂ ਲਾਉਣਾ ਹੁੰਦਾ ਵਾ
ਹਾਂ ਬੈਠੇ ਬੰਦਾ ਬੈਠੇ ਬੈਠੇ ਤੇ ਬੈਡ ਤੋੜਨੇ ਆ ਤੇ
ਬਟ ਉਹ ਜਿਹੜੀ ਵੀਡੀਓ ਜਿਹੜੀ ਵੀਡੀਓ ਉਹ ਸੈਂਡ ਕਰਨਗੇ
ਹਾਂ
ਉਹ ਸੈਂਡ ਕਰਦੇ ਆਪਾਂ ਨੂੰ ਵੀਡੀਓ
ਅੱਛਾ
ਉਹ ਵੇਖ ਉਹ ਦੇਖਣੀਆਂ ਵਾ ਅਤੇ ਕੁਸ਼ਪਤ ਕਿਵੇਂ ਜੇਹੇ ਭੁੱਲ ਗਈ ਹਾਂ ਮੈਂ ਤੇ ਪਤਾ ਨ ਕਿੰਨੀਆਂ ਵੀਡੀਓ ਭੇਜਦੇ ਆ ਤੇ ਉਹਨਾਂ ਚ ਪੰਜ ਅੱਛਾ ਉਹ ਸੀਨ ਕਰਨੀੀਆਂ ਸੀਨ ਕਰਕੇ ਸਕਰੀਨ ਸ਼ੋਟ ਮਾਰ ਕੇ ਆਪਾਂ ਉਹਨਾਂ ਨੂੰ
ਅੱਛਾ ਅੱਛਾ ਅੱਛਾ ਅੱਛਾ
ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਉਹਨਾਂ ਨੇ ਓਪਨ ਕਰਕੇ ਆਪਾਂ ਨੂੰ ਸੈਂਡ ਕੀਤੀ ਹੈ ਉਹਦੇ ਵੀ ਜੀਰੋ ਜੀਰੋ ਪੇਮੈਂਟ ਹੀ ਬਣਦੀ ਸੀ ਉਹਦੀ ਉਹ ਕਹਿੰਦੇ ਸਾਨੂੰ ਪਤਾ ਲੱਗਦਾ ਵਾ ਕਿਹਨੇ ਸੀਨ ਗਿੱਥ ਆ ਫੁੱਲ
ਅੱਛਾ
ਹਾਂਜੀ ਹਾਂਜੀ ਵੀ ਜ਼ਿਆਦਾ ਤਾਂ ਇੱਕ ਦੋ ਸੈਕਿੰਡ ਤੇ ਜ਼ਰੂਰ ਦੇਖ ਖੋ ਜਾਂ ਜੇ ਪੰਜ ਮਿੰਟ ਦੀ ਹੈਗੀ ਆ ਤਾਂ
ਹਾਂ
ਹਾਂਜੀ ਏਦਾਂ ਸੀਗਾ ਤੇ ਕਾਫੀ ਕਾਫੀ ਕੰਮ ਸਾਡਾ ਇਥੇ ਚੱਲ ਗਿਆ ਸੀਗਾ ਪਰ ਪਤਾ ਨੀ ਕੀ ਚੱਕਰ ਬਣਿਆ
ਚਲੋ ਦੇਖਾਂਗੇ ਵੇਖਾਂਗੇ ਕੀ ਹਿਸਾਬ ਕਿਤਾਬ ਹੈ ਪੁੱਛਾਂਗੇ ਉਹਨੂੰ ਪਹਿਲਾਂ ਕੀ ਆਉਂਦੀ ਆ
ਅੱਛਾ ਉਹਨੂੰ ਉਹਨੇ ਵੀ ਤੁਹਾਨੂੰ ਸੈਂਡ ਕੀਤੀ ਸੀਗੀ
ਆਹੋ ਹੁਣ ਉਹ ਨੇ ਮੈਨੂੰ ਕੀਤੀ ਸੀ ਅਤੇ ਮੈਂ ਵੇਖਣ ਡਈ ਸੀ ਵੀਡੀਓ ਤੋਂ ਵੇ ਵੀਡੀਓ ਖੋਲੀ ਨਾਂ ਪਹਿਲਾਂ ਉਹਨਾਂ ਨੇ ਓਪਸ਼ਨ ਜੇ ਪੂੱਛੇ ਵੀ ਮਹਿਲਾ ਆ ਗਿਆ ਪੁਰਸ਼ ਤੇ ਮੈਂ ਮਹਿਲਾ ਲਿਤਾ ਫਿਰ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਮੈਂ ਹਾਈ ਹੈਸ ਲਿਖਤਾ ਤੇ ਫਿਰ ਐਵੇਂ ਵੀ ਉਹਨਾਂ ਨੇ ਅੱਗੋਂ ਓਕੇ ਕਰਤਾ ਵੀ
ਏਦਾਂ ਹੀ ਹਾਂ ਹਾਂ ਏਦਾਂ ਹੀ ਫੋਰਮ ਸਬਮਿਟ ਕਰਵਾਉਂਦੇ ਨਹੀਂ ਨਹੀਂ ਪਹਿਲਾਂ ਆਪਣੇ ਬੇਟੇ ਨੂੰ ਪੁ ਪੁੱਛ ਲਵੋ ਉਹ ਚੰਗੀ ਤਰ੍ਹਾਂ ਸਰਚ ਮਾਰਨ ਗੇ
ਹਮ ਹਮ ਹਮ ਤੇ ਫਿਰ ਵੀਡੀਓ ਆ ਗਈਆਂ ਗਾਣਾ ਗਾਣੇ ਆ ਗੇਏ ਗਾਣਾ ਇੱਕ ਸੁਣਿਆ ਤੇ ਅੱਧਾ ਇੱਕ ਵੀ ਨੀ ਸੁਣਿਆ ਅੱਧਾ ਹੀ ਸੁਣਿਆ ਘੱਟ ਹੀ ਛੱਡਿਆ
ਕਿ ਡਰ ਵੀ ਲੱਗਦਾ ਨਾ ਕਿ ਹੋਰ ਨਾ ਕੋਈ ਚੱਕਰ ਪੈ ਜਾਵੇ ਜਾਂ ਹਨਾ
ਨਹੀਂ ਉਹਦੇ ਵਿੱਚ ਐ ਚੈਕ ਕਰਦੀ ਤਾਂ ਕੋਈ ਗੱਲ ਉਹਦੇ ਚ ਕਿਹੜਾ ਉਹਨਾਂ ਨੂੰ ਕੁੱਛ ਦਿੱਤਾ ਆਪਣਾ ਅਕਾਊਂਟ ਨੰਬਰ ਜਾਂ ਕੁੱਛ ਵੀ ਨਹੀਂ ਸੀ ਦਿੱਤਾ ਨਾ ਆਧਾਰ ਕਾਰਡ ਲਿੰਕ ਕੁੱਛ ਵੀ ਨਹੀਂ
ਆਹ ਨਹੀਂ ਉਹ ਅੱਗੇ ਤਾਂ ਮੰਗਣਗੇ ਨਾ ਅਕਾਊਂਟ ਵਗੈਰਾ ਤਾਂ ਫਿਰ ਡੱਰ ਲੱਗਦਾ ਨਾ
ਹਾਂ ਹਾਂ ਤਾਂ ਲੈ ਲੈਣ ਅਕਾਊਂਟ ਜਿਹੜਾ ਖਾਲੀ ਉਹ ਦੇ ਛੱਡ
ਅੱਛ
ਮੇਰਾ ਘਰ ਵਾਲਾ ਪਤਾ ਕੀ ਕਹਿੰਦਾ ਆਂਦਾ ਉਹਨਾਂ ਨੂੰ ਕੀ ਫਾਇਦਾ ਇੱਕ ਸੋਚਣ ਵਾਲੀ ਗੱਲ ਹੈ ਉਹਨਾਂ ਨੂੰ ਫਾਇਦਾ ਕਿ ਇੰਨੀ ਦੁਨੀਆ ਨੂੰ ਪੈਸੇ ਵੰਡਣਗੇ ਇਹ ਆਂਦਾ ਇੱਕ ਆਂਦਾ ਇੱਕ ਆਧਾਰ ਕਾਰਡ ਏ ਉਹ ਸਾਰੇ ਖਾਤਿਆਂ ਨਾਲ ਲਿੰਕ ਹੁੰਦਾ
ਹਮ
ਜੇ ਗ਼ਲਤੀ ਨਾਲ ਵੀ ਓ ਟੀ ਪੀ ਵਗੈਰਾ ਚਲੇ ਜਾਏ ਨਾ ਤੁਹਾਡੇ ਤੋਂ ਮੰਗ ਲੈਣ ਮੈਂ ਕਿਹਾ ਅਸੀਂ ਓ ਟੀ ਪੀ ਕਦੀ ਦਿੰਦੇ ਹੀ ਨੀ
ਲਾਲਚ ਮਾਰੇ ਆਪਾਂ ਲਾਲਚ ਤਾਂ ਬਹੁੱਤ ਕਰ ਕਰਾਂਗੇ ਜਦੋਂ ਕਿ ਔਫਰ ਦੇਣਗੇ ਤਾਂ ਆਪਾਂ ਆਪ ਚਲਾਈ ਜਾਂਦੇ ਆ ਹਮ ਉਹੀ ਤਾਂ ਗੱਲ ਹੈ ਨਾ ਡੱਰ ਵੀ ਲੱਗਦਾ ਨਾ
ਤਾਂ ਬੰਦਾ ਸੋਚ ਕੇ ਹੀ ਕਿਸੇ ਵੀ ਚੀਜ਼ ਦਾ ਸੋਚ
ਜਿੱਦਾਂ ਹੁਣ ਆਪਾਂ ਇੱਕ ਪਰਪਲ ਐਪ 'ਤੇ ਮੇਕਅੱਪ ਮੇਕਅੱਪ ਬਹੁੱਤ ਮਸ਼ਹੂਰ ਹੋਇਆ ਪਿਆ ਵਾ
ਅੱਛਾ
ਹਮ ਇਹ ਤਾਂ ਉਹਦੀਆਂ ਟਿਊਬਸ ਵਗੈਰਾ ਤਾਂ ਛੋਟੀਆਂ ਛੋਟੀਆਂ ਆਈਆਂ ਵਾ ਪਰ ਦੀਦੀ ਕੈਜੂਅਲ ਜਿੱਦਾਂ ਵੀ ਆਪਾਂ ਹੁਣ ਖੁੱਦ ਪਾਰਟੀ ਵੇਅਰ ਮੇਕਅੱਪ ਕਰਨਾ ਵਾ ਜਾਂ ਕਿਤੇ ਜਾਣਾ ਵਾ ਮਿੰਨੀ ਮਿੰਨੀ ਮੇਕਅੱਪ ਕਿੱਟ ਤਾਂ ਜਿੱਦਾਂ ਆਪਣੇ ਪਰਸ ਚ ਆ ਜਾਂਦੀ ਆ ਜਿੱਦਾਂ ਸਟ੍ਰੋਕਰੀ ਮੈਂ ਇੱਕ ਤੇ ਨਾਲ ਬੀਬੀ ਕਰੀਮ ਆ ਫਾਊਂਡੇਸ਼ਨ ਵਾਲੀ ਆ ਤੇ ਉਹ ਚ ਮਿਕਸ ਕਰਕੇ ਵੀ ਲਗਾ ਲੋ ਮਿਕਸ ਕਰਕੇ ਲਗਾ ਕੇ ਫਿਰ ਕੰਪੈਕਟ ਆ ਫਿਰ ਆਪਣਾ ਸਿਟਿਕ ਸਪਰੇਅ ਹੈ ਅਤੇ ਆ ਬਲੱਸ਼ ਵੀ ਆ ਲਿਪਿਸਟਿਕ ਤੇ ਹੋਰ ਕੀ ਹਾਲ ਆਪਾ ਆਈਲੈਨਰ ਤੇ ਆਪਣਾ ਆਈਲੈਨਰ ਨੀ ਕੱਜਲ ਆਈ ਕੱਜਲ ਐਂਡ ਮਸਕਾਰਾ ਮੱਤਲਬ ਛੋਟਾ ਜਿਹਾ ਮੇਕਅੱਪ ਪਰ ਇੰਨਾ ਵਧੀਆ ਮੇਕਅੱਪ ਇੰਨਾ ਰਿਜ਼ਲਟ ਵਧੀਆ ਜਦੋਂ ਆਪਾਂ ਹਾਂਜੀ ਜਿਵੇਂ ਪਾਰਲਰ ਚੋਂ ਕਰਵਾ ਕੇ ਆਏ ਹੁੰਦੇ ਪਾਰਟੀ ਏਦਾਂ ਹੁੰਦਾ ਵਾ ਪਰ ਨਿੱਕੀ ਟਿੱਕੀਆਂ ਵਾ ਸਾਢੇ ਛੇ ਸੌ ਦੀ ਆਈ ਕਿੱਟ ਬਟ ਬਹੁਤ ਵਧੀਆ ਵਾ ਪਰਪਲ ਆ ਦੀ ਸਾਰੇ ਬ੍ਰੈਂਡ ਹੀ ਉਹਦੇ ਵਿੱਚ ਉਸ ਚੀਜ਼ਾਂ। ਜਦੋਂ ਮਿੱਠ। ਛੋਟੇ ਜਿਹੇ ਪਰਜੇ ਆਪਾਂ ਕਦੇੋਂ ਜਾਣਾ ਘੁੰਮਣ ਜਾਂਦੇ ਹਾਂ। ਜਿਆਦਾ ਮੇਕਅਪ ਨਹੀਂ ਲੈ ਕੇ ਜਾ ਸਕਦੇ ਗ। ਜਦੋ ਫੋਟੋ ਫੋਟੋਆਂ ਸੋਣੀਆਂ ਆਉਣ ਹੈ ਨਾ। ਐ ਮੇ ਯੂਜ ਕੀਤਾ ਵਾ ਬਹੁਤ ਹੀ ਪਿਆਰਾ ਵਾ ਗਲੋ ਬਹੁਤ ਆਉਂਦਾ ਉਹਦੇ ਤੇ ਮੇਕਅਪ ਕਰਕੇ
ਮੈਂ ਤਾਂ ਮੇਕਅਪ ਕੀਤੇ ਨੇ ਬਹੁਤ ਟਾਈਮ ਹੋਗ ਛੱਡਿਆ ਹੀ ਹੋਇਆ ਸੀਗਾ ਜੇ ਤੇ ਹ ਵੀ ਦਾ ਕਲਰ ਨ ਮੈਨੂੰ ਵਧੀਆ ਲੱਗਿਆ ਕੌਫੀ ਜ ਕਲਰ ਆਇਆ ਵਾ ਬਰਾਾਊਨਜ
ਹੈਜੀ ਮੈ ਜਿਆਦਾ ਥੋੜਾ ਜਿਹਾ ਪਿੰਕ ਸ਼ੇਡ ਜਾਂ ਰੈਡ ਸ਼ੇਡ ਲਗਾਉਂਦੀ ਆ।
ਹਮ, ਹਮ।
ਬੱਚੇ ਲਾਈ ਫਿਰ ਤੇ ਬਾਰੀ ਬਾਰੀ ਉੱਤਰ ਜਾਂਦੀ ਲਾ ਲੈਂਦੀਆਂ ਫੇਿਰ ਨਿੱਕੀਆਂ। ਉਹੀ ਲਾਈ ਜਾਂਦੀਆਂ ਤੇ ਬਰਾਉਨ ਕਲਰ ਦਾ ਮੈਂ। ਬਰਾਊ ਠੀਕ ਹੈ। ਜਿਵੇੈਂ ਨਿਊ ਡ ਨਿਊ ਡ ਜਿਹਾ ਕਲਰ ਆ।
ਬਾਹਰ ਰਾਤ ਪਈ ਮੈਂ ਆਖਿਆ ਕਿਵੇਂ ਦਾ ਮੌਸਮ ਹੋ ਗਿਆ। ਬਰਾ ਬ
ਤੁਹਾਡੇ ਤਾਂ ਕੁੱਛ ਵੀ ਨੀ ਦੀਦੀ ਕੱਲ ਵੀ ਰੌਲਾ ਪਾਉਂਦੀ ਸੀ ਤੁਹਾਨੂੰ ਉਮੀਦ ਹੈ। ਕਹਿੰਦੇ ਤੂੰ ਰੌਲਾ ਪਾਤਾ ਨਾ ਤਾਂ ਕਰਕੇ ਮੀਂ ਨ ਨਹੀਂ ਆਇਆ ਨ ਚਰ ਲਾ ਤ ਤ। ਕਿੰਨੇ ਦੇਰ ਹੋ ਗਏ ਜ।
ਨਾਲ ਨਾ ਹਿਮਾਚਲ ਲੱਗ ਜਾਂਦਾ ਨਾ।
ਕਿੰਨੇ ਦਿਨ ਰੌਲਾ ਪਾਉਦੀ ਰੋਜ਼ ਮੀਂ ਆਉਗਾ, ਮੀਂ ਆਉਗਾ ਕੱਪੜੇ ਮਰ। ਕੁਛੜ ਕੇ
ਕੱਲ ਤੇ ਮੀ ਵਿਆਹ ਮੇਰੇ ਬੱਚੇ ਬੜਾ ਨਹਾਾਤੇ। ਬਾਰਿਸ਼।
ਕੱਲ ਮੈਂ ਨਹਾਉਣ ਲਈ ਤਿਆਰ ਬੱਚੇ ਨੂੰ ਕ ਕੇ ਤੁਸੀ ਆਹ ਪਾਈ ਆ ਡਰੈੱਸ ਆਪ ਕਹਿੰਦਾ ਆਉਣਾ ਚੰਗਾ ਦੂਜੇ ਕੱਪੜੇ ਨੀ ਖਰਾਬ ਕਰਨ ਸਾਰੇ ਸਫਾਈਆਂ ਕਰਨ ਲਈੀਆਂ ਉੱਪਰੋਂ ਵੀ ਤੁਸੀਂ ਇੱਥੇ ਨਹਾਾਈਓ। ਨਹਾਣਾ ਕੀ ਇੱਕ ਬੂੰਦ ਥੋੜ੍ਹੀ ਜ ਜਿਹੀ ਬੂੰਦਾ ਬਾਂਦੀ ਜਿਹੀ ਹੋਈ ਬੱਚੇ ਤਿਆਰ ਹੋਣ ਲੱਗ ਗਏ ਨਹਾਉਣ ਵਾਸਤੇ ਖਤਮ ਸਾਰਾ ਕੁਛ ਹਾਂਜੀ। ਕਾਹਦੇ ਨਹੀਂ ਨਹੀਂ ਦੋ ਦੋ ਵੀ ਕਰਲੋ ਅੱਛਾ ਛੱਲੀਆਂ ਬਣਾਉਣ ਲੱਗੀਆਂ ਵਾ।
ਹਮ, ਹਮ।
ਕੁੱਕ ਦੇ ਵਿੱਚ ਮੈਂ ਕਹਿੰਦੀ ਹੁੰਦੀ ਮੈਂ ਲੈ ਕੇ ਆਈ ਆ ਪਾਪਾਂ ਨਾਲ ਜਾ ਕੇ ਕੱਟਾ ਹੇ ਮਿਲਿਆ ਨੀ ਮੈਨੂੰ। ਬਾਜ਼ਾਰ ਗਈ ਸੀਗੀ ਮੰਡੀ। ਤੇ ਮੈਂ ਕਿਹਾ ਛੱਲੀਆਂ ਤੋਂ ਲੈ ਕੇ ਜਾਈਏ ਸੰ ਸੰਡੇ ਆ
ਹਮ।
ਕੁੱਕਰ ਦੇ ਵਿੱਚ ਬੁਆਇਲ ਕਰ ਲੈਣੀਆਂ ਚੱਲੀਆਂ ਹੁਣ ਨਮਕ ਨੂੰ ਅੱਥੇ ਕਿੱਲੋ ਦੇ ਹਿਸਾਬ ਨਾਲ ਮਿਲਦੀਆਂ ਵਾ।
ਮੇਰੇ ਮੇਰੀਆਂ ਨੇ ਭੈਣਾਂ ਦੀਆਂ ਦਵਾਂ ਦੇ ਖੇਤ ਚ ਲੱਗਦੇ ਨੇ ਬਥੇਆਂ ਕਈ ਵਾਰੀ ਮੈਨੂੰ ਭੇਜ ਦਿੰਦੀ ਨੇ ਐਵੇਂ ਰੁਲ ਜਾਂਦੀਆਂ ਨੇ ਕੋਈ।
ਨਹੀਂ ਨ, ਹੀਂ ਏਦਾਂ ਦਾ ਕਰਿਆ ਕਰੋ ਤੁਸੀਂ ਵੇਖਿਓ ਕਿਸ ਦਿਨ। ਇਹਦੇ ਕਟਿੰਗ ਕੱਟ ਕਰਕੇ ਨਾ ਸਾਫ਼ ਸੁੂਫ਼ ਕਰਕੇ ਕੱਟ ਕਰਕੇ ਕੁੱਕਰ ਦੇ ਵਿੱਚ ਦੱਸ ਰੱਖ ਦਿੋ। ਥੋੜਾ ਜਿਹਾ ਪਾਣੀ ਪਾ ਕੇ ਤੇ ਨਮਕ ਪਾ ਕੇ ਤੇ ਤਿੰਨ ਚਾਰ ਸ ਸੀਟੀਆਂ ਮਰਵਾ ਲਈਿਓ ਉਸ ਤੋਂ ਬਾਅਦ ਨਿੰਬੂ ਔਰ ਨਮਕ ਮਿਰਚ ਜੋ ਵੀ ਆਪਾਂ ਜੇ ਚਾਟ ਮਸਾਲਾ ਪਿਆ ਉਹ ਤੇ ਉਹ ਲਗਾ ਲਗਾ ਕਿ ਦੋ ਇਹਨਾਂ ਨੂੰ ਦੇਖਿ ਇਹਨਾਂ ਦੇ ਮੂੰਹ ਲੱਥਣੀਆਂ। ਅੱਛੇ ਤਾਂ ਸੋਸ ਵੀ ਲਗਾਉਣਾ ਹੀ ਹੈ ਹੁਣ ਨਾਲ ਮੈਡਮਾਂ ਵੇਖੀ ਤਾਂ ਜਾਈਓ। ਬੜੇ ਟੇਸਟੀ ਲੱਗਦੀ ਹਮ।
ਅੱਛਾ ਉਬਾਲ ਕੇ ਹੈ।
ਹਾਂਜੀ। ਨਮਕ ਮਿਰਚ ਦੇ ਮੱਖਣੀ ਨਮਕ, ਮਿਰਚ ਤੇ ਉਹ। ਉਹਦਾ ਸਾਰਾ ਪੇਸਟ ਲਾ ਕੇ ਨਾ ਉਹਨਾਂ ਛਲੀਆਂ ਦੇ। ਧੋ ਕੇ ਛੱਲੀਆਂ ਤੇ ਲਗਾ ਕੇ ਉਹਨਾਂ ਨੇ ਸਿਲਵਰ ਰੋਲ ਦੇ ਵਿੱਚ ਫੋਲਡ ਕਰ ਲਈਦਾ ਵਾ ਤੇ ਉਹ ਉਹ ਹਾਂਜੀ ਉਹ ਵੈਸੇ ਥੋੜ੍ਹਾ ਜਹਾ ਕੋਲੀ ਦੇ ਵਿੱਚ ਪਾਣੀ ਪਾ ਦੇਣਾ ਵਾ ਤੇ ਵਿੱਚ ਕੁੱਕ ਦੇ ਵਿੱਚ ਆਹ ਰੱਖ ਦੇਣੀੀਆਂ ਸਾਰੀਆਂ ਚੱਲੀਆਂ ਤੇ ਦੋ ਸੀਟੀਆਂ ਮਰਾ ਲੋ। ਤੇ ਉਹਦੇ ਨਾਲ ਤਾਂ ਆਪਣਾ ਮੱਖਣ ਮੁੱਖਣ ਨਮਕ ਮਿਰਚ ਸਾਰਾ ਕੁਛ ਮਿਕਸ ਹੋ ਜਾਂਦਾ ਬੜੀ ਹੀ ਟੇਸਟੀ ਲੱਗਦੀ ਹੈ।
ਅੱਛਾ ਆ ਕਈ ਵੇਚਣ ਵੀ ਆਉਂਦੇ ਨੇ ਉਬਲੀਆਂ ਛੱਲੀਆਂ।
ਉਹ ਤਾਂ ਗਲੀ ਚ ਆਉਂਦੀ ਗਲੀ ਚ ਆਉਂਦੇ ਆ।
ਹੂੰ।
ਬਟ ਏ ਹੁਣ ਘਰੇ ਚਲ ਵਾਧੂ ਖਾਣਗੇ ਹੁਣ ਬੱਚੇ ਨਿੰਬੂ ਨਾਬੂ ਲੈ ਆਦੇ ਨਾਲ ਈ ਮੈ ਮੈਂ ਤਾਂ ਆਪ ਪਹਿਲੀ ਵਾਰ ਛੱਲੀਆਂ ਖਰੀਦਣ ਲੱਗੀ ਇੱਥੇ ਆ ਕੇ ਪਿੰਡ ਸਾਡੇ ਛੱਲੀਆਂ ਇੰਨੀਆਂ ਸੀ।
ਉਦੋਂ ਕੋਈ ਖਾਂਦਾ ਨਈ।
ਉਦੋਂ ਪਤਾ ਨੀ ਸੀਗਾ।
ਪਤਾ ਕੀ ਐ ਪਹਿਲਾਂ ਪਿੰਡਾਂ ਚ ਚੁੱਲੇ ਬਾਲਦੇ ਹਨ ਵਿੱਚ ਸੁਟ ਛੱਡ ਦਿੰਦੇ ਸੀ। ਹੁਣ ਨਾ ਕੁ ਪਿੰਡਾਂ ਚ ਵੀ ਚੁੱਲੇ ਬਾਲਣੇ।
ਨਈ ਮੈਂ ਹੁਣ ਵੀ ਹੁਣ ਵੀ ਮੈਂ ਚੁੱਲ੍ਹਾ ਬਾਲਾ ਉਧਣ ਮ ਆਲੂ ਸੁੱਟ ਲੈਣੇ ਵਿੱਚ ਫੇਰ ਮੈਂ ਆਲੂ ਸਾਫ਼ ਸੁਫ਼ ਕਰਕੇ ਨਾ ਤੇ ਮਤਲਬ ਉਹਦੇ ਛਿਲਕਾ ਨੀ ਤਾਰਦੀ ਗੀ। ਲਸਣ ਪਿਆਜ ਕੁੱਟ ਲੈਣਾ ਵਿਚੇ ਈ ਆਲੂ ਕੁੱਟ ਲੈਣੇ ਏਦਾਂ ਈ।
ਅੱਛਾ।
ਛੀਲਕੇ ਸਣੇ ਏਨੀ ਜ਼ਿਆਦਾ ਟੇਸਟੀ ਦੀਦੀ ਚਟਨੀ ਬਣਦੀ ਜ ਸਾਗ ਬਣਾਨੀ ਜਦੋਂ ਮੈਂ ਵਿੱਚੇ ਧਨੀਆ ਸੀਟ ਲੈਨੀ ਆ ਫੇਰ ਇਹਨਾਂ ਨੇ ਉਹੀ ਖਾਣੀ ਚਾਵਲ ਵਾਲ ਲੈਣੇ ਕੁੜੀਆਂ ਨੇ ਰੋਂਦੇ ਨਾਲ ਉਹੀ ਚਟਨੀ ਖਾਣੀ ਐ।
ਅੱਛਾ।
ਬੋਤ ਜ਼ਿਆਦਾ ਵਧੀਆ ਬਣਦੇ ਆ ਆਲੂ ਉਬਲੇ ਦੇ ਮਤਲਬ ਆਲੂ ਸ਼ਕਰਗੰਜੀ ਹੋ ਗਈ ਆਲੂ ਹੋ ਗਏ ਫੇਰ ਮੈਂ ਜਿੱਦਣ ਚੁੱਲਾ ਬਾਲਣਾ ਓਦਣ ਤਾਂ ਮੈਂ ਸੁਟਣਾ ਸੁਟਣਾ ਵੀ ਸਾਰਾ ਕੁਛ
ਅੱਛਾ।
ਮੈਂ ਤਾ ਦੇਸੀ ਖਾਣੇ ਵਾਧੂ ਖ਼ਵਾਨੀ ਇਨਾਂ ਨੂੰ ਬਣਾ ਬਣਾ ਕੇ।
ਚਲੋ ਕਰ ਦ ਦੁਬਾਰੇ ਕਰ ਲਓ ਫੋਨ ਹੈ।
ਲੱਗਦਾ ਹੋ ਨ ਇੱਕ ਤਾਂ